ਹੈਲੋ।
ਹੈਲੋ, ਹੋ। ਹਾਂਜੀ-ਹਾਂਜੀ ਆ ਰੀ ਵਾਜ਼ ਤੁਆਡੀ ਹਾਂਜੀ ਸਾਸੀ ਕਾਲ ਜੀ।
ਸਸੀ ਕਾਲ ਜੀ, ਸਸਰੀ ਕਾਲ ਜੀ। ਹੋਰ, ਗਰਮੀਆਂ ਸ਼ੁਰੂ ਹੋ ਗਈਆਂ
ਪੈਜੀ ਗਰਮੀ ਬਹੁਤ ਐ।
ਗਰਮੀ ਬੋ ਤੇ।
ਹਾਂ ਬੋ ਜਾਦਾ ਗਰਮੀ ਜੀਨੂੰ ਕੈਂਦੇ ਨਾ, ਸੂਟ ਪਤਾ ਕੀ ਏ ਸੂ ਲੈ ਵੀ ਲਈ ਦੇ ਆ ਪਰ ਗਰਮੀ ਵੇਚ ਗਰਮੀ ਵੇਚ ਲੱਗਦਾ ਪੁਰਾਣਾ ਜੇ ਕੋਈ ਸੂਟ ਪਾ ਲੀਏ। ਘੱਸੇਆ ਪਟੇਆ ਦਾ ਕੋ ਸੂਟ ਪਾ ਲੀਏ ਪੁਰਾਣਾ ਵਾਲਾ।
ਹਾਂ,
ਜਾਈਏ ਨਾ ਤੇ ਜੇ ਕਿਤੇ ਜਾਂਦੇ ਆ ਨਾ ਆਦੇ ਆ ਹੀ ਪੈਲੇ ਬਦਲੋ ਓਨੂੰ ਬਈ। ਪੁਰਾਣਾ ਕੋਈ।
ਨਵਾਂ ਸੂਟ ਲੈ ਕੇ, ਸੀਧਾ ਪਾ ਲੈਂਦੇ ਓ ਜਾਂ ਕੀ ਫੇਰ ਪਾਣੀ ਚੋਂ ਕੱਢ ਦੀਂਦੇ ਓ?
ਨਈ-ਨਈ ਪਾਣੀ ਚੋਂ ਕੱਢ ਲਈ ਦਾ ਪੈਲੇ, ਸੂਟ ਪਾਣੀ ਚੋਂ ਕੱਢ ਕੇ ਹੀ ਪਾਈ ਦਾ।
ਪਾਈਦੈ।
ਤੇ ਓ
ਤੇ ਓ ਹੈਲੋ।
ਤਾਰੀਕ ਪਾਣੇ ਹੁੰਦੇ ਓਨਾ ਨੂੰ ਨੀ ਧੋਈਦਾ ਓਸ ਵੇਲੇ ਹੀ, ਜੇ ਕੋਟਨ ਦੇ ਸੂਟ ਹੁੰਦੇ ਆ ਨਾ, ਓ ਤੇ ਤੋ ਲਈ ਦੇ ਆ, ਹਾਂ।
ਨਈ ਅ ਕੋ ਕੋਟਨ ਦੇ ਸਟੀਚ ਲੈਂਦੇ ਹੋ ਜਾਂ ਲੈ ਕੇ ਸੀਲਵਾਂਦੇ ਓ?
ਮੈਂ ਸਟੀਚ ਕਰਵਾਈ ਦੇ ਵੀ ਏ ਤੇ ਮਲਵ ਕੁਛ ਤਾਂ ਜੀਵੇਂ ਕਈਦਾ ਰੈਡੀਮੇਡ ਲੈਲੋ। ਸਲਾਈ ਬਚ ਜੇਗੀ ਓ ਚੀਜ਼ਾਂ ਨੂੰ ਥੋੜਾ-ਥੋੜਾ ਕਦੀ-ਕਦੀ ਸੋਚ
ਨਈ ਮੈਂ ਤਾਂ ਵੈਸੇ ਤਾਂ ਸਟੀਚ, ਮਤਲਬ ਮੋਲਸ ਤੋਂ ਜਾ ਕੇ ਕੁੜਤੀਜ਼ ਵਗੈਰਾ ਜਾਂ ਸੂਟ ਲੈ ਲਈਦੇ ਨੇ। ਓ, ਪਰ ਮੈਂ ਦੇਖਦੀ ਆ, ਹਾਂ ਪਰ ਮੈਂ ਨਾ ਕਈ ਵਾਰ ਮੇਰਾ ਦੇਲ ਹੀ ਕਰਦਾ ਗਰਮੀਆਂ ਚ ਨਾ ਜਿਵੇਂ ਕੋਟਨ, ਕੋਟਨ ਵੀ ਥੋੜੀ ਹੈਵੀ ਲੱਗਦੀ ਐ ਅੱਜ-ਕੱਲ ਲੀਲਣ ਦਾ ਕੱਪੜੇ ਦਾ ਮੇਰਾ ਬੜਾ ਦਿਲ ਏ। ਪੈਲੇ ਔਦੇ ਸੀ ਓ ਮਿਲਦਾ ਨੀ, ਹਾਂਜੀ-ਹਾਂਜੀ। ਐ ਨਾ ਜੇਵੇਂ ਅੱਜ-ਕੱਲ ਓਨੂੰ ਨਵਾਂ ਨਾਂ ਮਿਲ ਗੇਆਨਾ ਰੇਓਨ ਟਾਏ ਰੇਓਨ ਜਾਂ ਠੰਡੀ ਲੱਗਦੀ। ਏਸ ਲੀ, ਨਈ-ਨੀ ਤੇ, ਰੇਓਨ ਅਲੱਗ ਚੀਜ਼ ਹੈ। ਰੇਓਨ ਵਿਚ ਥੋੜਾ ਕੋਟਨ, ਮਿਕਸ ਹੁੰਦਾ ਹੈ ਲੇਕਿਨ ਉਹ ਥੋੜਾ ਸੋਫਟ ਹੁੰਦਾ ਮੈਂ ਦੇਖਿਆ, ਲੀਲਨ ਹੁੰਦਾ ਪੱਤਲਾ ਕੱਪੜਾ, ਅੱਜ ਮੈਂ ਦੇਖਿਆ ਹੈ ਕਿਸ ਕਿਸੀ ਨੇ ਪਾਇਆ, ਵੀ ਕਹਿੰਦੀ ਸੱਤ ਹਜ਼ਾਰ ਦਾ ਸੂਟ ਪਾਇਆ ਉਹਨੇ।
ਅੱਛਾ ਜੀ, ਵੈਸੇ ਕੋਟਨ ਮ
ਬੰਦਾ ਹੈਲੋ- ਹੈਲੋ
ਉਹ ਤੁਸੀ ਉਹਦੀ ਸਵਾਉਂਦੇ ਹੋ ਕੁਝ, ਹਾਂ
ਦੀ ਸਦੇ ਉਹ, ਕ ਜਾਂ- ਵੈਸੇ ਤਾਂ ਮੈਂ, ਹਾਲੇ ਤੱਕ ਰੈਡੀਮੇਡ ਹੀ ਸੂਟ ਲੈਂਦੀ ਹਾਂ।
ਆਪ ਸਿਲ ਦੇ ਓ?
ਸਲੇ ਸਲਾਈ, ਨਹੀਂ ਮੈਂ ਸ ਸਿੱਲ ਲੈਂਦੀ ਹਾਂ ਪਰ ਮੈਂ ਸਿੱਲਿਆ ਨਹੀਂ, ਛੋਟੇ ਹੁੰਦੇ ਕਵਾਰੇ ਸਲਦੀ ਸੀ, ਮੈਂ ਉਸ ਤੋਂ ਬਾਦ ਨ ਸਲਿਆ। ਮੈਨੂੰ, ਕੰਮ ਕਰਨਾ ਬੜਾ ਮੁਸ਼ਕਿਲ ਲੱਗਦਾ। ਪਹਿਲੇ ਕੱਟੋ, ਫੇਿਰ ਗਲਾ ਕੱਟੋ ਫੇਰ, ਮੇਰੀ ਚੀਜ਼ ਪਈ ਰਹੇਗੀ। ਇਹ ਹੈ ਨਾ ਇਹ ਚੀਜ ਤੇ ਸ਼ੋਂਕ ਹਾਂ, ਹਰ ਚੀਜ਼ ਦਾ ਸ਼ੋਂਕ, ਜਿਵੇਂ ਕਿਸੀ ਨੂੰ ਸਿਲਾਈ ਕਰਨ ਦਾ ਸ਼ੌਕ ਏ। ਕਈਆਂ ਨੂੰ ਪੜ੍ਹਾਉਣ ਦਾ ਸ਼ੌਕ ਏ।
ਹਾਂਜੀ।
ਮੈਨੂੰ ਇਹ ਚੀਜ਼ਾਂ ਦਾ ਸ਼ੌਕ ਨੀ ਹੈ, ਮੈਂ ਸਿੱਖਿਆ ਸਾਰਾ ਕੁਛ ਏ। ਸ਼ੌਕ ਨੀ ਹੈ। ਆਹ ਮੈਂ ਜਦੋਂ ਸਿੱਖਿਆ ਸੀ ਹਾਂ। ਇਹ ਮੈਂ ਸਿੱਖਿਆ ਸੀ ਤੇ, ਆਪਣੀ ਦਾਦੀ ਨੇ ਇੱਕ ਸੂਟ ਬਣਾ ਕੇ ਦਿੱਤਾ ਸੀ ਸਭ ਤੋਂ ਪਹਿਲੇ, ਜਦੋਂ ਸਿੱਖੇ ਸੀ। ਉਸ ਤੋਂ ਬਾਅਦ ਜ਼ਬਰਦਸਤੀ ਤੇ ਮੰਮੀ ਮੈਨੂੰ ਸਿੱਖ ਕਈ ਐਸਸੀਲਦੇ, ਫੇਰ ਉਹ ਦੋ-ਦੋ ਦਿਨ ਰੁਲਦਾ ਸੀ, ਚਾਰ-ਚਾਰ ਦਿਨ ਰੁਲਦਾ ਸੀ।
ਹ-
ਫਿਰ ਉਹ ਕੋਲ ਸਿਰ ਤੇ ਬਹਿ ਕੇ, ਮੇਰੇ ਕੋਲ ਸੂਟ ਸਵਾਉਂਦੀ ਸੀ।
ਅੱਛਾ, ਅੱਛਾ। ਮਤਲਬ ਆਉਂਦੀ ਤੁਹਾਨੂੰ, ਸਿਲਾਈ ਆਉਂਦੀ, ਪਰ ਤੁਸੀਂ ਕਰਦੇ ਨ ਹੋ।
ਕਰਦੀ ਨੀ, ਮਤਲਬ ਸ਼ੌਕ ਨੀ ਹੈ। ਅਗਰ ਕੋਈ ਚੀਜ਼ ਆਪਣੀ ਫੱਟ ਗਈਏ ਜਾਂ ਠੀਕ ਕਰਨਾ, ਉਹ ਕਰ ਲਾ ਗੀ।
ਠੀਕ ਹੈ, ਅੱਛਾ ਜੀ।
ਹੁਣ ਸੂਟ ਸਲਣ ਤੇ ਆਗੀ ਤੇ ਫੇਿਰ ਸਮਝ ਲਓ, ਮੇੂੰ ਸ਼ੌਂਕ ਨੀ ਨਾ, ਤੇ ਉਹ ਰੁਲੇਗੀ ਚੀਜ਼।
ਬਿਲਕੁਲ, ਬਿਲਕੁਲ।
ਜਾਂ ਤਾਂ ਟੇਲਰ ਕੋਲੋਂ, ਮਹਿੰਗੇ ਸੂਟ ਤੇ ਟੇਲਰ ਕੋਲੋਂ ਸਵਾ ਲੈਂਦੀ ਹਾਂ। ਅਗਰ ਕੋਈੱ ਕਪੜਾ ਦਾ ਵਧੀਆ, ਨਹੀਂ ਤੇ ਮਹਿੰਗੇ ਵੀ ਅੱਜ ਕੱਲ੍ਹ, ਬਣੇ ਬਣਾਏ ਹੀ ਆਉਂਦੇ ਨੇ।
ਹਾਂਜੀ ਨਹੀਂ -ਨਹੀਂ, ਅੱਜ ਕੱਲ੍ਹ ਤਾਂ ਬਹੁਤ-ਬਹੁਤ ਵਧੀਆ-ਵਧੀਆ, ਵਧੀਆ ਸੂਟ ਵੀ ਰੈਡੀਮੇਡ ਮਤਲਬ, ਸ ਸਿਲਿਆ-ਸਿਲਾਇਆ ਮਿਲ ਜਾਂਦਾ ਹੈ। ਕਈ ਤਰ੍ਹਾਂ ਦੇ ਅੱਜ ਕੱਲ੍ਹ ਦੇ
ਸ਼ਰਾਰੇ, ਗਰਾਰੇ, ਅੱਜ ਕਲ ਬੋਲ ਸਿਲਨੇ ਦੇ ਤੁਸੀਂ ਇਹ ਸੋਚੋ ਨਾ, ਅਗਰ ਤੁਸੀਂ ਸੂਟ ਲਿਆ ਰ ਮਤਲਬ, ਪੰਦਰਾਂ ਸੌ ਦਾ ਸੂਟ ਲੈ ਲਿਆ
ਹਾਂ।
ਫਿਰ ਤੁਸੀਂ ਟੇਲਰ ਕੋਲ ਜਾਓਗੇ, ਉਹ ਲਾਈਨਿੰਗ ਦੇ ਕੱਪੜਾ, ਸਿਮਾਈ ਤੁਹਾਡੇ ਕੋਲੋਂ ਲੈ ਗਈ ਆ ਅੱਜ ਕੱਲ੍ਹ। ਸਤਰਾਂ ਸੌ ਰੁਪਏ ਸਿੰਪਲ ਸੂਟ ਦੀ ਸਵਾਈ।
ਅਜਾ ਹਾਂ, ਬਾਈ, ਨਾ ਡਬਲ ਮਤਲਬ, ਓਨੇ ਦਾ ਫੈਬਰਿਕ ਨੀ ਹੁੰਦਾ, ਜਿੰਨੀ ਸਿਲਾਈ ਲੱਗ ਜਾਂਦੀ ਏ।
ਓਹੀ ਨਾ, ਮੈਂ ਵਿਆਹ ਵਿੱਚ ਵੀ ਆਪਨੇ ਬ੍ਰਦਰ ਦੇ, ਸਿੱਲੇ-ਸਿਲਾਈ ਸੂਟ ਲਏ ਸੀ। ਔਲਟਰ ਕਰਾਨ ਦੀ ਲੋੜ ਇਸ ਲਈ ਨੀ ਪੈਂਦੀ, ਮੈਂ ਨਾ ਸ਼ੁਰੂ ਤੋਂ ਈ ਖੁੱਲੇ ਸੂਟ ਪਾਨੀ, ਮੈਨੂੰ ਸ਼ੌਕ ਏ। ਖੁੱਲੇ ਦਾ, ਔਰ ਮੈਂ ਥੋੜ੍ਹਾ, ਪ੍ਰੋਬਲਮ ਏ ਥਾਇਰਇਡ ਦੀ। ਮੇਰੇ ਕੋਲ ਗਰਮੀ 'ਚ ਟਾਈਟ ਚੀਜ਼ਾਂ ਪੈਂਦੀਆਂ ਈ ਨੀ, ਲਾਈਟ ਕਪੜਾ, ਉਹ ਮੈਨੂੰ ਸ਼ੁਰੂ ਤੋਂ ਈ ਨਾ, ਖੁੱਲ੍ਹਾ ਜੱਚਦੈ, ਓਦਾ ਐ ਨੀ ਲੱਗਦਾ, ਕਿ ਬਈ ਮੈਂ ਖੁੱਲਾ ਪਾਇਆ ਵਾ ਕਿਸੀ ਦਾ ਮੰਗ ਕੇ, ਮੇਰਾ ਉਹ ਐਵੇਂ ਲੱਗਦੈ ਕਿ ਮੇਰਾ ਸ਼ੌਕ ਏ ਮੈਨੂੰ। ਐਹ ਪਾਇਆ ਏਨੂੰ ਜੱਚ ਰੇਐ। ਨਈ, ਦੂਜਾ ਵੀ ਦੇਖਦੈ ਕਿਉਂਕਿ ਓਨੇ ਮੈਨੂੰ ਸ਼ੁਰੂ ਤੋਂ ਦੇਖਿਆ ਨਾ, ਓ ਮੇਰੇ ਬੋਡੀ ਸਟਕਚ। ਸਟ੍ਰਕਚਰ ਹਿਸਾਬ ਨਾਲ ਜੱਚ ਦੈ ਮੈਨੂੰ।
ਠੀਕ ਐ, ਠੀਕ ਐ।
ਖੁੱਲ੍ਹਾ, ਉਹ ਤੁਸੀਂ ਬਾਦਸ਼ਾਹ ਨੂੰ ਨੀ ਦੇਖਿਆ? ਉਹ ਖੁੱਲਾ ਈ ਪਾਂਦੈ ਨਾ। ਵਦੀਆ ਲਗਦੈ, ਉਹ ਲੱਗਦੈ ਹਾਂ, ਖੁਲ੍ਹਾ ਪਾਨ ਦੀ। 'ਤੇ ਬਸ-ਬਸ। ਫੇਰ ਓਈਓ, ਲੈਂਦੀ ਸੀ ਰੇਡੀਮੇਡ, ਯਾ ਆਲਮੋਸਟ ਜੇ ਕਦੀ ਮਦਰ ਮੇਰੀ ਲੈ ਆਈ ਏ। ਨਾ ਜਿਵੇਂ ਕਿਸੇ ਵੇਆਵਾ ਵਿੱਚ ਮਿਲ ਜਾਂਦੈ, ਓ ਹਾਲੇ ਵੀ ਮੇਰੇ ਪੇਆ ਮੇਰੇ ਬ੍ਰਦਰ ਦੀ ਸ਼ਾਦੀ 'ਚ ਮਿਲਿਆ ਮੈਨੂੰ, ਬਟ ਜੇ ਮੈਂ ਆਲਸ ਮਾਰਦੀ ਪਈ ਸਵਾਨ ਜਾਨ ਦਾ।
ਹਾਂ-ਹਾਂ, ਠੀਕ ਐ।
ਉਂਝ ਐਨੂੰ ਕੈ ਲਓ ਤੁਸੀਂ, ਫ੍ਰੀ ਦਾ ਸੂਟ ਏ। ਓਦੇ 'ਤੇ ਮੇਰੇ ਹਜ਼ਾਰ-ਪੰਦਰਾਂ ਸੌ ਰੁਪਏ ਲੱਗ ਜਾਣੇ ਨੇ।
ਬਿਲਕੁਲ, ਸਿਲਾਈ ਤਾਂ ਮਹਿੰਗੀ ਏ ਜੇ ਬਾਰ ਤੁਸੀਂ ਸਟਿਚਿੰਗ ਕਰਾਓਗੇ ਨਾ ਮਤਲਬ ਦਰਜੀ, ਚੈਂਸ ਦਰਜੀ ਕੋਲੋਂ ਬਾਰੋਂ ਕਰਵਾਓਗੇ, 'ਤੇ ਉਹ 'ਤੇ ਜਾਦਾ ਪੈਸੇ ਲਏਗਾ ਜੇ। ਜੇ ਘਰ ਕਿਸੇ ਲੇਡੀਜ਼ ਕੋਲੋਂ ਕਰਵਾ ਲਓਗੇ, ਘਰ ਜੇੜੀਆਂ ਸਿਲਦੀਆਂ, ਉਹ ਫੇਰ ਵੀ ਥੋੜੇ ਜੇ ਘੱਟ ਲੈ ਲੈਂਦੀਆਂ ਜੇ।
ਨਈ, ਓ ਗੱਲ ਐ ਨਾ, ਉਨਾਂ ਨਾਲੋਂ ਘਰ ਦੇ ਸੂਟ ਸਵਾਲੋ, ਠੀਕ ਏ। ਲੇਕਿਨ ਹੁਨ ਕਿਸੀ ਤੋ ਮਿਲਿਆ ਹੋਇਆ ਅੱਛਾ ਸੂਟ ਏ, ਅਗਰ ਮੈਂ ਲੇਡੀ ਕੋਲ ਸਵਾ ਲਾਂਗੀ ਤਾਂ ਮੇਰੇ ਸੂਟ ਦੀ ਗ੍ਰੇਸ ਖਤਮ ਹੋ ਜਾਏਗੀ।
ਹਾ, ਏਅ-ਏਅ ਚੀਜ਼ ਆਪਣੇ ਮਨ 'ਚ ਆ ਜਾਂਦੀ ਏ ਨਾ, ਵੀ ਉਹ ਅੱਛਾ ਸਿਲਦੇ ਆ।
ਉਹ ਨਾ ਪ੍ਰੈਸ ਕਰ-ਕਰ ਕੇ ਸਿਲਦੇ ਨੇ। ਪਰੈਸ ਕਰਕੇ ਸੀਂਦੇ, ਓਦੀ ਗ੍ਰੇਸ ਬਿਠਾ ਕੇ, ਹਾਂ, ਉਹ ਸਾਰਾ ਦੱਸ। ਕਰਨਗੇ, ਡਿਜ਼ਾਈਨ ਪਾਂਨਗੇ ਔਰ ਲੇਡੀ ਕੋਲੋਂ ਪਾਲਿਆ ਫੇਰ, ਓਥੇ ਐ ਢਿੱਲਾ ਈ ਨੀ ਜਿਥੇ ਐ ਦਸ ਵਾਰੀ ਠੀਕ ਕਰਾਨਗੇ।
ਹਾਂਜੀ-ਹਾਂਜੀ।
ਥੋੜੇ ਦਿਨ ਰੁਕ, ਥੋੜੇ ਦਿਨ ਰੁਕ ਕੇ ਸਵਾ ਲਾਂਗੀ। ਪੰਦਰਾਂ ਸੋ ਰੁਪਏ ਦੇਨਗੇ, ਸਵਾ ਲਾਂਗੀ।
ਹੂੰ।
ਤੂੰ ਵੀ 'ਤੇ ਐਂਨੇ ਦਾ ਤਾਂ ਓਹੀ ਸੋਚਦੈ ਨਾ ਬੰਦਾ ਕਿ ਐਂਨੇ ਦਾ ਤਾਂ ਬਾਜ਼ਾਰੋਂ ਈ ਆ ਜਾਨੈ, ਮੇਰਾ ਦੋ ਹਜ਼ਾਰ ਤੱਕ ਦਾ। ਹੋਰ, ਚੁੰਨੀ ਸਮੇਤ।
ਹਾਂਜੀ-ਹਾਂਜੀ।
ਮੈਂ ਲੱਭ ਰੀ ਆ ਕਿਤੇ, ਓਨਲਾਈਨ ਦੀ ਲੀਲਨ ਦਾ ਕੱਪੜਾ ਦੇਖਦੀ ਆ, ਲਿਲਨ ਦਾ ਮੈਂ ਦੇਖਦੀ ਵੀ ਓਨਲਾਈਨ, ਸ਼ੋ ਜੇੜੀਆਂ ਹੈ ਨਾ ਐਪ। ਸੱਚ, ਇੱਕ-ਦੋ ਸੂਟ ਦਿਖ ਰੀਆ ਕੁੜਤੀਆਂ। ਕੁੜਤੀਆਂ ਦਿਖਦੀਆਂ ਨੇ, ਸੂਟ ਵੀ ਦਿਖਦੇ ਓਦੇ ਸੋਲਾਂ-ਸੋਲਾਂ ਸੌ ਰੁਪਏ ਦੇ। ਠੀਕ ਰੇਂਜ ਦੇ ਦਿਖਦੇ ਨੇ। ਸੋਚਿਆ ਸੀ ਇੱਕ ਵਾਰੀ ਟਰਾਈ ਕਰਕੇ ਦੇਖਾਂਗੀ।
ਪਸੰਦ ਵੀ ਏ ਤੇ ਤੁਹਾਨੂੰ ਚੰਗਾ ਵੀ ਲੱਗਦਾ ਏ, ਫਿਰ ਕੈਂਦੇ ਓ, ਪਸੰਦ।
ਪਸੰਦ ਵੀ ਹੈ, ਤੇ ਦੁਕਾਨ ਵਾਲਾ ਕੱਪੜਾ ਆਪਣੀ ਪਸੰਦ ਦਾ ਈ ਪਾਇਆ ਜਾਂਦਾ ਏ, ਹਾਂ। ਉਹ ਮੈਂ ਨਾ, ਪਹਿਲੇ ਨਾ ਸਸਤਾ ਹੀ ਦੇਖਾਂਗੀ ਇਸ ਵਿੱਚ, ਕਿ ਕੱਪੜਾ ਕਿਸ ਤਰ੍ਹਾਂ ਦਾ ਏ, ਲਿਖਿਆ ਹੋਇਆ। ਸਾਰਾ ਕੁਛ, ਪਰ ਪਤਾ ਕਰਨ ਵਸਤੇ ਬੇਕਾਰ ਵੀ ਸਸਤਾ ਈ ਦੇਖਾਂਗੀ, ਅਗਰ ਬੇਕਾਰ ਵੀ ਕਲਾ ਏ, ਤੇ ਘਰ ਤੇ ਪੈਜੇ ਨਾ।
ਹਾਂਜੀ-ਹਾਂਜੀ, ਬਿਲਕੁਲ।
ਕਿ, ਸਟਣ ਤੇ ਦਿਲ ਨਹੀਂ ਕਰਦਾ ਹਨਾ।
ਹਾਂਜੀ-ਹਾਂਜੀ, ਠੀਕ ਕਹਿ ਰਹੇ ਸੀ।
ਤੁਹੀ ਸੁਣਾਓ? ਕੋਈ, ਤੁਸੀਂ ਕਿਧਰੋਂ ਕੱਪੜੇ ਲੈ ਰਹੇ ਓ, ਓਰ ਤੁਹਾਡੇ ਉੱਥੇ ਕਿਹੜੀ ਮਾਰਕੀਟ ਏ?
ਅੰ ਮਾਰਕੀਟ, ਮੇਰਾ ਤੇ ਸ਼ੁਰੂ ਤੋਂ ਇਹੀ ਰਿਹਾ ਕਿ, ਜਿੱਥੇ ਮੈਨੂੰ ਪਸੰਦ ਆਜੇ ਨਾ ਮੈਂ ਤੇ ਉੱ ਉੱਥੋਂ ਕੱਪੜਾ ਲੈਂਦੀ ਜੇ, ਵਧੀਆ ਜਿੱਥੋਂ ਮਿਲਜੇ ਮਤਲਬ ਇੱਕ ਮੇਨ ਨਹੀਂ ਲਗਾਈ ਦੀ ਕਿ ਤੁਹੀ ਖਰੀਦਣਾ ਏ, ਜਿਵੇਂ ਬਜ਼ਾਰ ਗਏ ਤੇ ਕੁਛ
ਉੱਥੇ, ਨੇੜੇ ਤੇ ਹੋਏਗੀ ਕੋਈ, ਮਾਰਕੀਟ ਲੱਦੀ ਹੋਏ ਕੋਈ।
ਨਹੀਂ-ਨਹੀਂ, ਜੀ ਐ ਜਿਹੜੇ ਸਾਈਡ ਤੇ ਹੁਣ ਅਸੀਂ ਆਏ ਆ ਨਾ, ਨਇਆ ਟ ਸਾਈਡ 'ਤੇ ਅਸੀਂ ਸ਼ਿਫਟ ਕੀਤਾ ਨਾ ਸਾਨੂੰ ਬਹੁਤ ਔਖਾ ਔਖਾ ਹੋਗਿਆ ਇੱਥੇ, ਇੱਧਰ ਆਕੇ। ਪਹਿਲੇ ਅਸੀਂ ਰਹਿੰਦੇ ਸੀ ਮਾਰਕੀਟ ਵਿੱਚ, ਸੈਂਟਰ ਮਾਰਕੀਟ ਵਿੱਚ ਈ ਸੀਗੀ, ਅਸੀ ਕਿਧਰੇ ਵੀ ਪੈਦਲ ਵੀ ਚਲੇ ਜਾਂਦੇ ਸੀ, ਔਰ ਰਿਕਸ਼ੇ ਵਗੈਰਾ ਤੇ ਵੀ। ਚਲੇ ਜਾਂਦੇ ਸੀ, ਹੁਣ ਏ, ਇੱਧਰ ਪਾਸਾ ਸਾਡਾ ਜਿਹੜਾ ਏਰੀਆ ਏ ਨਾ, ਇਹ ਸਾਨੂੰ ਦੂਰ ਪੈਗਿਆ, ਬੱਚੇ ਆਪਣੇ ਕੰਮਾਂ ਤੇ ਚਲੇ ਜਾਂਦੇ ਸਵੇਰੇ। ਤੇ, ਹਾਂ, ਫਿਰ ਸਾਡਾ ਨਿਕਲਣਾ ਬਾਹਰ ਔਖਾ ਹੋ ਜਾਂਦਾ ਏ।
ਪਰ ਓਹੀ ਏ ਨਾ ਗਰਮੀ ਦੀ ਵਜ੍ਹਾ ਨਾਲ, ਥੋੜ੍ਹਾ ਮੌਸਮ ਖੁੱਲ ਜਾਏ ਫਿਰ ਤਾਂ ਬੰਦਾ ਨਿਕਲ ਜਾਂਦਾ ਏ, ਹਨਾ।
ਚਲਾ ਵੀ ਜਾਂਦਾ ਕਿਸੇ ਨਾਲ ਗੱਲ ਬਣਾ ਲੈਂਦਾ, ਕਿ ਚਲੋ ਦੋਨੋ ਜਨੇ ਰਲਕੇ ਜਾਂਨੇੇ ਆ, ਆਟੋ ਕਰ ਲਵਾਂਗੇ ਯਾ ਕੁਛ, ਮੈਟਰੋ ਤੇ ਚਲੇ ਜਾਂਨੇੇ ਆ। ਓ ਹਜੇ ਤੇ ਬਿਲਕੁਲ ਸਾਡਾ, ਅਸੀਂ ਨਹੀਂ ਜਾ ਸਕਦੇ ਕਿਤੇ ਬੱਚੇ ਸਾਡੇ ਛੋਟੇ ਆ। ਤੇ ਅਸੀਂ ਬਿਲਕੁਲ ਵੀ ਨਹੀਂ ਕਿਧਰੇ ਜਾ ਸਕਦੇ।
ਬਿਲਕੁਲ ਸਰਦੀਆਂ'ਚ, ਜਿਵੇਂ ਕਿ ਅ ਦਸੰਬਰ, ਜਨਵਰੀ ਦੀ ਸਰਦੀ ਔਰ ਇੱਕ ਹੈ ਜੂਨ, ਜੁਲਾਈ ਐ ਹੁਣ। ਜੂਨ ਦਾ ਮ੍ਹੀਨਾ, ਹੈ ਨਾ?
ਚਲੋ, ਵਧੀਆ-ਵਧੀਆ ਤੁਸੀਂ ਕਰਦੇ ਰਹੋ ਗੱਲ, ਪਤਾ ਕਿਸੇ ਦਾ ਫੋਨ ਕਈ ਵਾਰੀ ਵਿੱਚ ਆ ਜਾਂਦਾ ਏ, ਤੇ ਉਹ ਕੱਟਣ ਵੀ ਨਹੀਂ, ਕੱਟਿਆ ਵੀ ਨਹੀਂ ਜਾਂ ਹੁਣ ਅਪਣੇ-ਆਪ ਕੱਟ ਜਾਏਗਾ ਉਹਨਾਂ ਦਾ ਫੋਨ, ਹਾਂ, ਹਾਂਜੀ ਚਲੋ। ਹਾਂਜੀ, ਅੱਛਾ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।